ਹੈਲੋ
ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਠੀਕ ਹੋ?
ਹਾਂਜੀ।
ਹੋਰ? ਉਹ ਏਕ ਮੀਂ ਬਾਜ਼ਾਰਗੀ ਉਹ, ਹੁਣੇ ਥੋੜ੍ਹੀ ਦੇਰ ਤੱਕ ਕਰ ਦੇਣਾ ਆਗਾ ਮੈਂ ਗੱਲ ਕਰਾਉਂ ਹੈਲੋ ਕੀ ਕਰ ਰਹੇ ਸੀ ਤੁਸੀਂ?
ਕੁਛ ਨੀ ਬਸ ਵੇਲੇ ਤੁਸੀ ਦਸੋ ਹਾਂਜੀ
ਅੱਜ-ਕੱਲ੍ਹ ਦੇਖੋ ਐਜੂਕੇਸ਼ਨ ਕਿੱਡੀ ਇੰਪੋਰਟੈਂਟ ਹੋਈ ਹੈ।
ਐਜੂਕੇਸ਼ਨ ਇੰਪੋਰਟੈਂਟ ਹੈ ਵੀ ਹੈ ਤੇ ਕਈ ਲੋਕਾਂ ਲਈ ਨਹੀਂ ਵੀ ਹੈ
ਸਹੀ ਗੱਲ ਹੈ
ਹਾਂਜੀ ਐਜੂਕੇਸ਼ਨ ਦੇਖੋ ਨਾ ਐਜੂਕੇਸ਼ਨ ਇੰਪੋਰਟੈਂਟ ਹੈਗੀ ਵੀ ਆ ਤੇ ਕਈ ਲੋਕ ਕਹਿੰਦੇ ਆ ਕਹਿੰਦੇ ਕਿ ਇਹੀ ਹੈ। ਵੀ ਹੈ ਇੰਪੋਰਟੈਂਟ ਵੈਸੇ ਹੈਗੀ ਹੈ ਜੇ ਸਾਨੂੰ ਅਹ ਮਤਲਬ ਕਿ ਹੁਣ ਦੇਖੋ ਹਰ ਜਗ੍ਹਾ ਨਾ ਮਤਲਬ ਪੜ੍ਹਾਈ ਇਮਪੋਰਟੈਂਟ ਇਸ ਲਈ ਵੀ ਹੈ ਵੀ ਅਸੀਂ ਕੁਛ ਵੀ ਕਰ ਸਕਦੇ ਹਾਂ ਹੁਣ ਜੇ ਸਾਡੇ ਕੋਲ ਐਜੂਕੇਸ਼ਨ ਹੋਊਗੀ ਨੀ ਸਾਨੂੰ ਪਤਾ ਹੀ ਨਹੀਂੀ ਹੋਊਗਾ ਤੇ ਫਿਰ ਅਸੀਂ ਕੀ ਕਰਾਂਗੇ ਜੇ ਐਜੂਕੇਸ਼ਨ ਹੈ ਤਾਂ
ਸਹੀ ਗੱਲ ਹੈ, ਐਜੂਕੇਸ਼ਨ ਜਾਂ ਤੇ ਜੋਬ ਆ ਐਜੂਕੇਸ਼ਨ ਯ ਤੇ ਸਭ ਕੁਛ ਯਾ
ਤੁਹਾਡੇ ਹਿਸਾਬ ਨਾਲ ਮਤਲਬ ਕੀ, ਤੁਹਾਡੇ ਹਿਸਾਬ ਨਾਲ ਕੀ ਐਜੂਕੇਸ਼ਨ ਜ਼ਰੂਰੀ ਹੈ ਕਿ ਨਹੀਂ?
ਮੇਰੇ ਹਿਸਾਬ ਨਾਲ ਤੇ ਬਿਜਨਸਮੈਨ ਲਈ ਨਹੀਂ ਹੈਗੀ। ਉਵੇਂ ਜੋਬ ਕਰਨ ਵਾਸਤੇ ਜ਼ਰੂਰੀ ਹੈ।
ਅੱਛਾ
ਬਾਕੀ ਆਪਣੀ-ਆਪਣੀ ਚੋਇਸ ਹੁੰਦੀ ਕਈ ਤੇ, ਪੜ੍ਹ ਲਿਖ ਕੇ ਬਿਜਨਸ ਕਰਦੇ ਆ ਕਈ ਪੜ੍ਹ ਲਿਖ ਕੇ ਨੌਕਰੀ ਕਰਦੇ ਆ ਕਈ ਕਈ ਅਨਪੜ੍ਹ ਹੀ ਤੁਰੀ ਫਿਰਦੇ ਹਾਂ ਬਿਜਨਸਮੈਨ ਏਡੇ ਤਕੜੇ ਤਕੜੇ
ਹਾਂਜੀ ਚੋਇਸ ਹੁੰਦੀ ਆਪਣੀ-ਆਪਣੀ, ਐਜੂਕੇਸ਼ਨ ਇੰਪੋਰਟੈਂਟ ਹੈਗੀ ਆ ਜ਼ਿਆਦਾ ਤਾਂ ਨਹੀਂ ਕਹਿੰਦੀ, ਪਰ ਥੋੜ੍ਹੀ ਬਹੁਤੀ ਹੈਗੀ ਹੈ, ਸਾਨੂੰ ਪਤਾ ਹੋਊਗਾ ਐਜੂਕੇਸ਼ਨ ਹੀ ਸਾਨੂੰ ਸਾਰਾ ਕੁਛ ਦੱਸਦੀ, ਕਿਉਂ ਹੈਗੀ? ਕਿਉਂ ਨਹੀਂ ਹੈਗੀ? ਤੁਸੀਂ ਮੈਨੂੰ ਪਹਿਲਾਂ ਆ ਦੱਸੋ
ਕਿਉਂ ਹੈਗੀ ਹ?
ਕਿਉਂ ਹੈਗੀ? ਇਸ ਲਈ ਹੈਗੀ ਹੈ ਕਿਉਂਕਿ ਦੇਖੋ ਅਹ ਹੁਣ ਆਪਾਂ ਕਿਤੇ ਵੀ ਜਾਂਦੇ ਹਾਂ ਨਾ ਹੁਣ ਜੇ ਸਮਝ ਲੋੋ ਪਹਿਲੀ ਗੱਲ ਤਾਂ ਸਾਡੇ ਚ ਕੋਂਫੀਡੈਂਸ ਨਹੀਂ ਹੁੰਦਾ ਜਿਹੜਾ ਬੰਦਾ ਨਹੀਂ ਪੜ੍ਹਿਆ ਲਿਖਿਆੁੰਦਾ ਬਹੁਤੇਅਰ ਹੈ ਕਿ ਹ ਜਿਹੜ ਨਹੀਂ ਪੜਿਆ ਲਿਖਿਆ ਉਹ ਚ ਕੋਂਫੀਡੈਂਸ ਹੋਵੇ
ਜੀ ਸਹੀ ਗੱਲ ਹੈ।
ਸਕੂਲ ਚ ਅਸੀਂ ਹਾਂ, ਸਕੂਲ ਚ ਅਸੀਂ ਜਾਂਦੇ ਹਾਂ ਸਾਨੂੰ ਐਜੂਕੇਸ਼ਨ ਦੇ ਨਾਲ-ਨਾਲ ਹੋਰ ਵੀ ਬਹੁਤ ਕੁਛ ਸਿਖਾਂਦੇ ਆ ਮੋਰਲ ਵੈਲਿਊ ਸਿਾਉਂਦੇ ਆ ਬੋਲਣਾ ਜੀ ਇੱਕ ਥਾਂ ਤੇ ਸਾਰਾ ਕੁਝ ਸਕੂਲ ਹੀ ਸਿਖਾਉਂਦਾ ਅਸੀਂ ਤਿੰਨ ਚਾਰ ਸਾਲ ਦੇ ਤਾਂ ਪੈ ਜਾਂਦੇ ਹਾਂ ਸਕੂਲ ਚ ਹਨਨਾ ਸਾਰਾ ਕੁਛ ਸਕੂਲ ਹੀ ਸਿਖਾਂਦਾ, ਹੈਾ ਇਹ ਤੇ ਨੀ ਕਿ ਇਕੱਲੇ ਘਰ ਦੀ ਸਿਖਾਉਦੇ ਹੈ ਜ਼ਿਆਦਾ ਟਾਈਮ ਂ ਸਕੂਲੇ ਰਹਿੰਦੇ ਆ ਘਰ ਅ ਸੀ ਫ ਜਦੋਂ ਬੰਦਾ ਸਕੂਲ ਜਾਣ ਲੱਗ ਪੈਂਦਾ ਘਰ ਤਾਂ ਫਿਰ ਅੱਧਾ ਟਾਈਮ ਤਾਂ ਸੋਨ ਚ ਨਿਕਲ ਜਾਂਦਾ ਰਾਤ ਨੂੰ ਫਿਰ ਉਹ ਤੋਂ ਜਿਹੜੀ ਸ਼ਾਮ ਤੋਂ ਲੈ ਕੇ ਰਾਤ ਤੱਕ ਬੰਦਾ ਉਹੀ ਰਹਿੰਦਾ ਬਾਕੀ ਸਾਰੇ ਟਾਈਮ ਅਸੀਂ ਜਿਹੜੇ ਦਿਨ ਆ ਤੇ ਵਾਂ ਜੋ ਅਸੀਂ ਗੇਨ ਕਰਨਾ ਸਾਰਾ ਕੁਛ ਸਕੂਲੇ ਗੇਨ ਕਰਦੇ ਹ ਨਾ ਸਕੂਲ ਟਾਈਮ ਚ
ਸਹੀ ਗੱਲ ਹੈ ਜੀ ਬਿਲਕੁਲ
ਹਾਂਜੀ ਤੇ ਹੁਣ ਦੇਖੋ ਜਿੱਦਾਂ ਕਿ ਤੁਸੀਂ ਮੈਨੂੰ ਕਿਹਾ ਕਿ ਕਿਉਂ ਇੰਪੋਰਟੈਂਟ ਆ ਮੈਂ ਇਹ ਨੀ ਕਹਿੰਦੀ ਪਹਿਲੀ ਗੱਲ ਤਾਂ ਇੰਪੋਰਟੈਂਟ ਹੈਗੀ ਹੈ ਇਹ ਹੈਨੀ ਹੈ ਕਿ ਇੰਪੋਰਟੈਂਟ ਨਹੀਂ ਹੈ ਚੁ ਉਹ ਉਹਨਾਂ ਲਈ ਨਹੀਂ ਹੈ ਜਿਹਨਾਂ ਦੇ ਮਤਲਬ ਕਿ ਪਹਿਲਾਂ ਤੋਂ ਹੀ ਬਿਜਨਸ ਨੇ ਹਨਾ ਪਰ ਜੇ ਪਹਿਲਾਂ ਤੋਂ ਵੀ ਬਿਜਨਸ ਹੈਗੇ ਆ ਤਾਂ ਉਹਦੇ ਲਈ ਵੀ ਮਾੜੀ ਮੋਟੀ ਸਮਝ ਹੋਏਗੀ ਹੁਣ ਦੇਖੋ ਐਜੂਕੇਸ਼ਨ ਜੇ ਨਹੀਂ ਹੈ ਤੇ ਸਾਨੂੰ ਗਣਤੀੱਦਾਂ ਆਊਗੀ ਫੇੈਸੇ ਕਿੱਦਾਂ ਹਿਸਾਬ ਕਿੱਦਾਂ ਕਰਾਂਗੇ
ਜੀ ਜੀ ਮਤਲਬ ਇੰਨੀ ਇੰਪੋਰਟੈਂਟ ਨੀ ਬਣਾਈ ਇੰਨੀ ੋ ਡੈਂਟ ਨਹੀਂ ਹੈ ਜਿੰਨੀ ਹੋਣੀ ਚਾਹੀਦੀ ਹੈ ਅੱਜ ਕੱਲ੍ਹ ਤੇ ਮਤਲਬ ਅੱਜ ਦੇ ਟਾਈਮ ਦੇ ਹਿਸਾਬ ਨਾਲ ਕਿਉਂਕਿ ਜੋਬਸ ਨਹੀਂ ਹੈਗੀਆਂ ਫਿਰ ਬੱਚਾ ਪੜ੍ਹਦਾ ਲਿਖਦਾ ਆ ਆਪਣਾ ਡਿਗਰੀ ਲੈਂਦਾ ਜਾਂ ਗ੍ਰੈਜੂਏਸ਼ਨ ਗ੍ਰੈਜੂਏਸ਼ਨ ਕਰਕੇ ਵੀ ਹੁਣ ਆਪਣੀ ਉਹ ਸ਼ੋਪ ਜੀ ਚਲਾ ਰਿਹਾ ਛੋਟੀ ਮੋਟੀ-ਮੋਟੀ ਉਹਨੂੰ ਜੋਬ ਹੀ ਨਹੀਂ ਦੇ ਰਹੇ ਜੋਬਸ ਨਹੀਂ ਹੈ ਫੇਰ ਫਿਰ ਉਹ, ਇੰਨਾ ਟਾਈਮ ਵੇਸਟ ਕਰਕੇ ਇੰਨੇ ਪੈਸੇ ਵੇਸਟ ਕਰਕੇ ਪਹਿਲੇ ਸਟੱਡੀ ਕਰੇ ਫਿਰ ਉਹਨੂੰ ਜੋਬ ਨਾਲ, ਮਿਲੇ ਫਿਰ ਉੱਧਰ ਕੰਮ ਖ਼ਰਾਬ ਹੋ ਜਾਂਦਾ ਨਾ,
ਹਾਂਜੀ ਟਾਈਮ, ਦੇਖੋ ਨਾ ਮਤਲਬ ਕਿ ਹੁਣ ਉਹ ਤਾਂ ਫਿਰ ਯਾਰ ਆਪਣਾ ਹੈ ਨਾ ਹੁਣ ਕਈ ਲੋਕੀ ਐਜੂਕੇਸ਼ਨ ਦੇ ਦਮ ਤੇ ਕਿੱਥੇ ਤੋਂ ਕਿੱਥੇ ਪਹੁੰਚੇ ਪਏ ਆ।
ਜੀ ਜੀ ਉਹ ਗੱਲ ਤੇ ਹੈ ਆ ਪਰ ਹੁਣ ਜੋਬਸ ਨਹੀਂ ਹੈ ਸਰਕਾਰ ਕੋਲ ਹੈ ਹੀ ਨਹੀਂ ਕਿ ਕਿੱਧਰ ਜੋ ਉਸਦੇ ਕਿੱਡੇ ਕੋਲ ਰੋਲੀ ਜਾਣਦੇ ਆ। ਗ੍ਰੈਜੂਏਸ਼ਨ ਕਰਕੇ।
ਹੈਗਾ ਸਾਰਾ ਕੁਛ ਹੈ ਸਰਕਾਰ ਨੀ ਚੰਗੀ ਹੈਗਾ ਤਾਂ ਸਾਰਾ ਕੁਛ ਅੱਛਾ ਗੌਰਮੈਂਟ ਨੀ ਚੰਗੀ ਬਾਹਰਲੇ ਦੇਸਾਂ ਚ ਦੇਖ ਦੇਖੋ ਨਾ ਕਈ ਬਾਹ ਬਾਹਰ ਦੇਖੋ ਨਾ ਤੁਸੀਂ, ਇੰਡੀਆ-ਇੰਡੀਆ ਦੀ ਤਾਂ ਗੱਲ ਹੀ ਛੱਡ ਦੋ ਇੰਡੀਆ ਦੇ ਨਾ ਕੋਈ ਮੋਦੀ ਚੰਗਾ ਆ। ਤੇ ਨਾ ਕੋਈ ਪੰਜਾਬ ਦਾ ਭਗਵੰਤ ਮਾਨ ਚੰਗਾ ਹੈ ਜਿੱਦਾਂ ਇਹ ਸਾਰਾ ਨਾ ਗਵਰਮੈਂਟ ਦੀ ਗ਼ਲਤੀ ਹੈ ਕੋਈ, ਐਜੂਕੇਸ਼ਨ ਸਿਸਟਮ ਦੀ ਗਲਤੀ ਨਹੀਂ ਹੈਗੀ।
ਹਾਂਜੀ ਬਿਲਕੁਲ ਜੀ ਬਿਲਕੁਲ ਐਜੂਕੇਸ਼ਨ ਸਿਸਟਮ ਦੀ ਗਲਤੀ ਨਹੀਂ ਨਹੀਂ ਅ ਪਤਾ ਕੀ ਇਹ ਗੌਰਰਮੈਂਟ ਵੀ ਜੋਬਸ ਨਿਕਾਲਦੀਆਂ ਆ ਜਿਹੜੀ ਅੱਗੇ ਆ ਕੇ ਮੰਤਰੀ ਵਗੈਰਾ ਹੁੰਦੇ ਹੋਰ ਅੱਗੇ ਜਾਂ ਆ ਜਿਵੇਂ ਹੁਣ ਗੌਰਰਮੈਂਟ ਨੇ ਸੌ ਜੋਬਸ ਕੱਢੀਆਂ ਆ ਸੌ ਬੰਦਿਆਂ ਲਈ ਜੋਬਸ ਕਢੀਆਂ ਆ ਉਹ ਆਉਂਦੇ ਆਉਂਦੇ ਸਾਡੇ ਤੱਕ ਵੀਹ ਬਚਣਗੀਆਂ ਆਪਾਂ ਵੀਹ ਦੇ ਪਿੱਛੇ ਲੜਾਂਗੇ ਅੱਸੀ ਦੇ ਅੱਸੀ ਸੀਟ ਟਾਂ ਤੇ ਉਹ ਆਪਣੇ ਰਿਸ਼ਤੇਦਾਰਾਂ ਨੂੰ ਦੇ ਦਿੰਦੇ ਆ ਹੋਰ ਕਿਸੇ ਨੂੰ ਦੇ ਦਿੰਦੇ ਆ ਸਿਫਾਰਸ਼ਾਂ ਹੀ ਬੜੀਆਂ ਚੱਲ ਪਈਆਂ ਅੱਜ-ਕੱਲ੍ਹ ਤੇ
ਉਹੀ ਤਾਂ ਗੱਲ ਆ ਮਤਲਬ ਕਿ ਹੁਣ ਦੇਖੋ ਹੁਣ ਅ, ਸੀ ਨਾ ਆਪਣਾ ਸਿਰਫ਼ ਇੱਕ ਆਧਾਰ ਕਾਰਡ ਅਪਡੇਟ ਕਰਵਾਣ ਗਏ ਸੀ ਹਨਾ। ਉੱਥੇ ਹੁਣ ਮਤਲਬ ਕੀ ਪਤਾ ਮਤਲਬ ਕਿੱਦਾਂ ਸੀਗਾ ਮਤਲਬ ਨਾ ਇੱਕ-ਇੱਕ ਤਾਂ ਨਾ ਜਿੱਦਾਂ, ਅਸੀਂ ਇੰਨੀ ਦੇਰ ਲਾਈਨ ਚ ਖੜੇ ਹਾਂ ਜਾਂ ਬੈਠੇ ਹਾਂ ਅਸੀਂ ਵੇਟ ਕਰ ਰਹੇ ਹਾਂ ਅਸੀਂ ਵੀ ਸਵੇਰ ਦੇ ਸਾਢੇ ਸੱਤ ਦੇ ਆਏ ਹਾਂ। ਸਾਨੂੰ ਵੀਮਾ ਨੰਬਰ ਦਿੱਤਾ। ਤਾ ਗਿਆ ਆ ਉਹਦੇ ਵਿੱਚਮਾ ਦੀ ਤਾਂ ਉਹਦਾ ਕੋਈ ਪ੍ਰੋਬਲਮ ਨ ਅਸੀਂ ਅਸੀਂ ਬਾਬਾ ਸਾਢੇ ਸੱਤ ਆਏ ਸੀਗੇ ਸਵੇਰ ਦੇ ਦੇਖੋ ਤੁਸੀਂ ਉਸ ਤੋਂ ਬਾਅਦ ਵੀ ਜਿਹੜੀ ਨੂੰ ਸ਼ਬ ਤੋ ਅੱਗੇ ਕਰਤਾ ਅਸੀ ਪਾਗਲ ਸਵੇਰੇ ਸਾਢੇ ਸੱਤ ਦੇ ਬੈਠੇ ਹੋਏ ਆ ਲਾਈ
ਹਾਂਜੀ ਇਹ, ਦ ਇਹੀ ਗੱਲ ਤੋਂ ਗੁੱਸਾ ਆਉਂਦਾ ਆ ਬਸ ਜੀ ਹੋਰ ਕੋਈ ਨੀ ਬਸ,
ਐਜੂਕੇਸ਼ਨ ਇੰਪੋਰਟੈਂਟ ਹੈਗੀ ਆ। ਹਾਂ, ਹੁਣ ਦੇਖੋ ਐਜੂਕੇਸ਼ਨ ਇਸ ਲਈ ਇੰਪੋਰਟ ਹੁਣ ਮੇਨ-ਮੇਨ ਜਿਹੜਾ ਆਪਣਾ ਐਜੂਕੇਸ਼ਨ ਹੈ ਮੈਂ ਉਹ ਦੱਸਦੀ, ਐਜੂਕੇਸ਼ਨ ਇਸ ਲਈ ਇੰਪੋਰਟ ਹੈ ਦੇਖੋ। ਮੈਂ ਹੁਣ ਮੈਂ ਇੰਨੀ ਪੜ੍ਹੀ ਲਿਖੀ ਨੀ ਆ ਮੈਂ ਸਿਰਫ ਟਵੇਲਥ ਪਾਸ ਆ ਠੀਕ। ਮੇਰਾ ਇਹ ਕਾਲਜ ਦਾ ਫਸਟ ਈਅਰ ਸਟਾਰਟ ਹੋਣਾ ਹੈ, ਤੇ ਮ ਮਤਲਬੇ ਹੁਣ ਇੰਨੀ ਹੈਗੀ ਐ ਕਿ ਹਾ ਮੈ ਕਿਸੇ ਨਾਲ ਇੰਗਲਸ਼ ਆਰਾਮ ਨਾਲ ਗੱਲ ਕਰ ਸਕਦੀ ਆ ਤੇ ਇਹ ਐਜੂਕੇਸ਼ਨ ਕਰਕੇ ਹੀ ਆ ਹਜੇ ਮੈਂ ਕੋਈ ਇੰਨੀ ਪੜ੍ਹੀ ਲਿਖੀ ਨੀ ਆ। ਇੰਨੀ, ਜ਼ਰੂਰ ਹੈਗੀ ਆਂ ਕਿ ਹਾਂ ਹਿੰਦੀ, ਪੰਜਾਬੀ, ਇੰਗਲਿਸ਼ ਇਹਨਾਂ ਇੱਕਦਮ ਕੰਫਰਟੇਬਲ ਆ, ਤਿੰਨ ਲੈਂਗੁਏਜ, ਚਲੋ ਪੰਜਾਬੀ ਹਿੰਦੀ ਤਾਂ ਆਦੀ ਹੈ ਨੋਰਮਲ ਸਾਰਿਆਂ ਨੂੰ ਪਰ ਇੰਗਲਿਸ਼ ਹੁਣ ਇੰਨੀ ਕੰਫਰਟੇਲ ਹੈਗੀ ਕਿ ਮੈਂ ਕਿਸੇ ਨਾਲ ਵੀ ਆਰਾਮ ਨਾਲ ਈਜ਼ੀਲੀ ਗੱਲ ਕਰ ਸਕਦੀ ਆ, ਕਿਸੇ ਦੀ ਸਮਝ ਸਕਦੀ ਆ ਕਿਸੇ ਨੂੰ ਸਮਝਾ ਸਕਦੀ ਆ।
ਹ
ਹਿਸਾਬ ਲਓ ਹੁਣ ਜਿੱਦਾਂ ਸਾਡੇ ਪੇਰੈਂਟਸ ਆ, ਉਹ ਇੰਨਾ ਨਹੀਂ ਪੜ੍ਹੇ ਆ ਹੁਣ ਉਹਨਾਂ ਨੂੰ ਫੋਨ ਨਹੀਂ ਚਲਾਣੇ ਆਦੇ ਆ ਹੁਣ ਅਸੀਂ ਭਾਵੇਂ ਟਵਥ ਪਾਸ ਵੀ ਹੈ, ਨਾ ਸਾਨੂੰ ਫੋਨ ਚੰਗੀ ਤਰ੍ਹਾਂ ਚਲਾਉਣਾ ਆਉਂਦਾ। ਇੱਕ ਇੱਕ ਚੀਜ਼ ਪਤਾ ਫੋਨ ਚ ਕਿੱਥੇ ਤੇ ਕੀ ਹੈ। ਐਜ਼ੂਕੇਸ਼ਨਲ ਕਰਕੇ ਹੀ ਆ ਹੁਣ ਜੇ ਸਾਨੂੰ ਐਜੂਕੇਸ਼ਨ ਨਾ ਹੋਵੇਾਨੂੰ ਉਹ ਫੋਨ ਤੇ ਇੰਗਿਸ਼ ਚ ਲਿਖਿਆ ਪੜ੍ਹਨਾ ਆਵੇ ਕਦੀ, ਸਰਚ ਕਿੱਦਾਂ ਕਰਨਾ, ਇਹ ਸਾਰਾ ਕੁੱਛ ਪੜ੍ਹਨਾ ਆਵੇ ਸਾਨੂੰ।
ਹਾਂ ਸਹੀ ਗੱਲ ਹੈ, ਜੀ ਹਾਂਜੀ।
ਹੁਣ ਇਹ ਹੈ ਕਿ ਜੋਬਸ ਨਹੀਂ ਮਿਲਦੀਆਂ ਤੇ ਇਹ ਨੀ ਹੋ ਰਿਹਾ, ਤੇ ਉਹਦੇ ਕਰਕੇ ਐਜੂਕੇਸ਼ਨ ਨੂੰ ਮਾੜਾ ਕਹਿਣਾ ਤੇ ਉਹ ਗੱਲ ਗ਼ਲਤ ਹੈ।
ਆਪਾਂ ਦੇਣੇ ਆ ਨਾ ਜਿੱਦਾਂ ਕਿ ਇਹ ਕਿਹੜਾ ਇਨਾ ਜ਼ਰੂਰੀ ਹੈ। ਛੱਡੋ ਪਰਾ ਇੰਨਾ ਸਾਨੂੰ ਓਦਾਂ ਹੀ ਪਤਾ ਸੀ। ਗੱਲਾਂ ਹੁੰਦੀਆਂ ਹੁਣ ਸਾਡ ਇੱਥੇ ਹੈਗੀਆਂ ਮਤਲਬ ਜਿੜੇ ਨਹੀਂ ਅਫੋਰਡ ਕਰਦੇ ਸਕੂਲ ਹਾਂ, ਉਹਨੂੰ ਪੰਜਾਬੀ ਹਿੰਦੀ ਆਉਂਦੀ ਆ ਪਰ ਜੇ ਉਹਨਾਂ ਨੂੰ ਇੰਗਲਿਸ਼ ਦੇ ਇੱਕ ਏ ਨਾ ਫਿਫਥ ਕਲਾਸ ਦੀ ਮਤਲਬ ਉਹਦੇ ਘਰਦਿਆਂ ਨੇ ਓਨੂੰ ਪਹਿਲਾਂ ਮਤਲਬ ਇੰਨਾ ਪੜ੍ਹਾਇਆ ਨੀ, ਆ ਤੇ ਹੁਣ ਜਿੱਦਾਂ ਉਹ ਪੜ੍ਹਾਨ ਦੇ ਆ ਸਰਕਾਰੀ ਸਕੂਲੇ ਪਰ ਹਨਾ। ਪਰ ਉਸ ਕੁੜੀ ਨੂੰ ਅੱਠ ਸਾਲ ਦੀ। ਉਹਨੂੰ ਉਹਦੇ ਐਜੂਕੇਸ਼ਨ ਇੰਨੀ ਮਤਲਬ ਲੋਅ ਆ ਨਾ ਉਹਦੇ ਹਿਸਾਬ ਨਾਲ ਉਹਨੂੰ ਕਲਰ ਉਹ ਨੀ ਪਤਾ ਕਿ ਇਹ ਗ੍ਰੀਨ ਕਲਰ ਹੈ, ਬਲੈਕ ਕਲਰ ਤੋਂ ਕਰੂੰਗੇ ਕਿ ਅੱਠ ਸਾਲ ਦੀ ਕੁੜੀ ਨੂੰ ਨੀ ਪਤਾ ਕਿ ਇਹ ਬਲੈਕ ਕਲਰ ਆ, ਇਹ ਬਲੂ ਕਲਰ ਆ।
ਸਹੀ ਗੱਲ ਪੜ੍ਹਾਣਾ ਪੜ ਪੜ੍ਹਿਆ ਲਿਖਿਆ ਬਾ ਦੀ ਅੱਜ-ਕੱਲ੍ਹ ਦੇ ਟਾਈਮ ਚ ਸਮਿਆਂ ਤੇ ਵੈਲਊ ਹੋ ਗਈ ਹੈ, ਪਹਿਲਾਂ ਨਹੀਂ ਹੁੰਦੀ ਸੀ।
ਪਹਿਲਾਂ ਵੀ ਨਹੀਂ, ਨਾ ਤੁਸੀਂ ਮਤਲਬ ਇਹੀ ਤਾਂ ਹੁਣ ਅੱਜ-ਕੱਲ੍ਹ ਦੀ ਜਨਰੇਸ਼ਨ ਚ ਰਹਿਣ ਦੀ ਉਹ ਕੁੜੀ। ਭਾਵੇਂ ਉਹ ਕੁਛ ਇੰਨਾ ਅਫੋਰਡ ਨਹੀਂ ਕਰ ਪਾਦੇ ਹੋਣ
ਹ
ਜਨਰੇਸ਼ਨ ਤਾਂ ਸਾਡੀ ਸੇਮ ਆ। ਆਸਾ ਪਾਸਾ ਤਾਂ ਇਨਵਾਇਰਮੈਂਟ ਤਾਂ ਉੱਦਾਂ ਦਾ ਹੀ ਆ। ਪਰ ਉਹ ਸੱਚੀ ਕੁੜੀ ਨੂੰ ਇਹੀ ਨੀ ਪਤਾ ਪਤਾ ਕਿ, ਉਹ ਗ੍ਰਰੀਨ ਕਲਰ ਆ ਉਹ ਯੈਲੋ ਕਲਰ ਆ ਉਹ ਬਲੂ ਕਲਰ ਆ! ਉਹ ਡਾਰਕ ਬਲੂ ਕਲਰ ਆ ਉਹ ਬੇਬੀ ਪਿੰਕ ਕਲਰ ਆ ਉਹਨ ਕੁਛ ਪਤਾ ਇਹਨਾਂ ਨੂੰ ਸਪੈਲਿੰਗ ਤੱਕ ਨਹੀਂ ਆਉਂਦੇ ਹੋਣੇ ਬਲੂ ਕਲਰ ਦੇ।
ਓਧਰ ਮਾੜੀ ਆ ਨਾ, ਫੇਰ ਓਧਰ ਆਪਣਾ ਅਹ ਗ਼ਲਤੀ ਆ ਉਹਦੀ ਪੜ੍ਹਨਾ ਚਾਹੀਦਾ ਉਹਨੂੰ।
ਤੁਸੀਂ ਕਹਿਣ ਸੀਗੇ, ਕਿ ਮੈਨੂੰ ਇੰਨੀ ਨਹੀਂ ਲੱਗਦੀ ਮਤਲਬ ਕਿ ਜਰੂਰੀ ਹੈ। ਉਹ ਕੀ ਕਹਿੰਦੇ ਐਜੂਕੇਸ਼ਨ, ਐਜੂਕੇਸ਼ਨ ਦੇਖੋ ਇੰਨੀ ਜ਼ਰੂਰੀ ਆ। ਹੁਣ ਜਦੋਂ ਜਦੋਂ ਮਾੜੀ ਮੋਟੀ ਹੈਗੀ ਆ। ਟਵੈਲਥ ਪਾਸ ਦਾ ਬੰਦਾ ਹੋਣਾ ਚਾਹੀਦਾ। ਹੁਣ ਮੈਂ ਟਵੈਲਥ ਪਾਸ ਆ ਨਾ ਮੈਂ ਹੁਣ ਕੁਛ ਵੀ ਕਰ ਸਕਦੀ ਆ ਆਰਾਮ ਨਾਲ। ਮੈਨੂੰ ਮੈਂ ਇੰਨੀ ਕੋਂਨਫੀਡੈਂਸ ਹੈਗੀ ਆ, ਕਿ ਮੈਂ ਕਿਤੇ ਵੀ ਜਾ ਕੇ ਅੱਗੇ ਬੋਲ ਸਕਦੀ। ਮੈਂ ਬੋਲਦੀ ਵੀ ਬਹੁਤ। ਤਾਂ
ਓਕੇ ਓਕੇ।
ਸਾਨੂੰ ਸਾਡਾ ਸਕੂ ਜੇ ਆਪਾਂ ਸਕੂਲ ਉਹ ਸਿਰਫ ਸਕੂਲ ਤੋਂ ਸਾਨੂੰ ਇਹ ਨੀ ਸਿੱਖਣ ਨੂੰ ਮਿਲਦਾ ਸਕੂਲ ਤੋਂ ਸਾਨੂੰ ਇਹ ਵੀ ਕੋਂਨਫੀਡੈਂਸ ਮਿਲਦਾ ਹੈ ਕਿੱਦਾਂ ਅੱਗੇ ਬੋਲੀ ਦਾ ਕੀ ਆ ਜਿਹੜੀ ਗੱਲ ਗ਼ਲਤ ਆ ਉਹ ਗ਼ਲਤ ਆ ਜਿਹੜੀ ਗੱਲ ਸਹੀ ਆ ਉਹ ਸਹੀ ਹੈ
ਜੀ ਜੀ ਬਹਿਣਾ ਉੱਠਣਾ ਬੋਲਣਾ ਸਭ ਕੁਛ ਹੂੰ ਜੀ ਜੀ ਜੀ ਬਹੁਤ ਚੰਗੀ ਗੱਲ ਆ ਸਟੱਡੀ ਬਡੀ ਜ਼ਰੂਰੀ ਆ ਅੱਜ ਕੱਲ੍ਹ ਦੇ ਸਮੇਂ
ਕਿ ਐਜੂਕੇਸ਼ਨ ਜ਼ਰੂਰੀ ਨਹੀਂ ਆ
ਨਹੀਂ ਜ਼ਰੂਰੀ ਹੈ ਐਜੂਕੇਸ਼ਨ ਤੇ ਮੈਂ ਮੈਂ ਤੇ ਤੁਹਾਡੇ ਤੋਂ ਪੁੱਛਿਆ ਹੋਇਆ ਕਿਉਂ ਜ਼ਰੂਰੀ ਹੈ ਮੈਨੂੰ ਵੀ ਦੱਸੋ? ਪਤਾ ਆ ਜ਼ਰੂਰੀ ਹੈ।
ਮੈਂ ਕੋਈ ਆਪ ਇੰਨੀ ਸਿਆਰ ਨਹੀਂ ਹੈਗੀ ਮੈਂ ਕਹਾਂਗੀ ਮੈਂ ਬਹੁਤ ਵੱਡੀ ਟੋਪਰ ਆ ਏਟੀ ਟੂ- ਏਟੀ ਟੁ ਸੈਵਟੀ ਤਕ ਵਾਲੇ ਨੰਬਰ ਲੈਣ ਵਾਲੀ ਲਈਨ ਚ ਮੈਂ ਆਂਦੀ ਆ ਪਰ ਪਤਾ ਉਹੀ ਕਹਿਣਾ ਕਿ ਸਾਨੂੰ ਸਿਰਫ ਇੱਕ ਐਜੂਕੇਸ਼ਨ ਹੀ ਨੀ ਸਿੱਖਣ ਨੂੰ ਮਿਲਦੀ ਸਕੂਲ ਤੋਂ ਐਜੂਕੇਸ਼ਨ ਸਿਸਟਮ ਤੋਂ ਸਿਰਫ ਐਜੂਕੇਸ਼ਨ ਹੈ ਨਹੀਂ ਅਸੀਂ ਗੇਨ ਕਰਦੇ ਅਸੀਂ ਬਿਹੇਵੀਅਰ ਕਿੱਦਾਂ ਕਿਸੇ ਨਾਲ ਗੱਲ ਕਰੀ ਦੀ ਆ ਕਿੱਦਾਂ ਕਿਸੇ ਨੂੰ ਟਰੀਟ ਕਰੀ ਦਾ ਆ ਕਿਸੇ ਦੇ ਮਤਲਬ ਜਿੱਦਾਂ ਹੁਣ ਕਈ ਲੋਕੀ ਆ ਮਤਲਬ ਕਿ ਤੁਹਾਨੂੰ ਪਤਾ ਹੀ ਅੱਜ ਕੱਲ ਕਿੱਦਾਂ ਆ ਆਲਮੋਸਟ ਏ ਆ ਕਿ ਹਜੇ ਤੱਕ ਬੀ- ਕੁੜੀਆਂ ਨੂੰ ਮਤਲਬ ਪਿੱਛੇ ਰੱਖਿਆ ਜਾਂਦਾ ਹੈ ਮੈਂ ਕਈ ਜਗ੍ਹਾ ਤੇ ਵੇਖਿਆ ਕਿ ਹਾਂ ਹਜੇ ਵੀ ਉਹ- ਸਾਰਾ ਕੁਛ ਸਿਸਟਮ ਆ ਇੰਨੀ ਜਨਰੇਸ਼ਨ ਅੱਗੇ ਵੱਧ ਚੁੱਕੀ ਆ ਕਿਹੜੀ ਸੈਂਚੁਰੀ ਚੱਲ ਰਹੀ ਹੈ ਹਜੇ ਵੀ ਕਈ ਘਰਾਂ ਚ ਕੁੜੀਆਂ ਨੂੰ- ਬਹੁਤ ਪਿੱਛੇ ਰੱਖਿਆ ਜਾਂਦਾ ਹੈ ਇਹ ਸਾਨੂੰ ਐਜੂਕੇਸ਼ਨ ਸਿਖਾਉਂਦੀ ਆ ਹੁਣ ਮੈਂ ਆਪਣੀ ਐਜੂਕੇਸ਼ਨ ਮੈਂ ਕੋਈ ਮੈਂ ਤੁਹਾਨੂੰ ਕ ਨਿਸ਼- ਪਰ ਮੈਨੂੰ ਇੰਨੀ ਕੁ ਐਜੂਕੇਸ਼ਨ ਹੈਗੀ ਹੈ ਕਿ ਮੈਂ- ਕਿਸੇ ਨੂੰ ਅੱਗੇ ਬੋਲਣ ਨੀ ਦਊਗੀ ਆਪਣੀ ਜੇ ਕੋਈ ਗਲਤ ਆ ਉਹਨੂੰ ਮੈਂ ਗ਼ਲਤ ਪ੍ਰੂਫ਼ ਕਰ ਸਕਦੀ ਹਾਂ- ਨੋਰਮਲ ਹੋਣਾ ਚਾਹੀਦਾਣ ਮੇ ਕੋਂਨਫੀਡੈਂਸ ਆ ਮੈਂ ਪੜ੍ਹੀ ਹਾਂ ਮਾੜਾ ਮੋਟਾ
ਇੰਨਾ ਕਪੀਟੈਂਸ ਤੇ ਹਰ ਕੁ ਚ ਹੋਣਾ ਚਾਹੀਦਾ ਆ-
ਹੁਣ ਉਹ ਕੁੜੀ ਚ ਨਹੀਂ ਜਿਹੜ ਮੈਂ ਗੱਲ ਦ ਰਹੀ ਸੀ ਨਾ ਜਿੰਨੇ ਐਜੂਕੇਸ਼ਨ ਜਿਹਨ ਬ ਨੂੰ ਬਲੂ ਕਲਰ ਸਪਲਿੰਗ ਤੱਕ ਆਉਂਦੇ- ਉਹ ਬਿਲਕੁਲ ਨਹੀਂ ਬੋਲਦੀ ਉਹ ਇਕ ਦਮ ਚੁੱਪ ਹੁੰਦੀ ਹੈ-
ਠੀਕ ਹੈ ਜੀ- ਵਧੀਆ ਗੱਲ ਹੈ ਤੁਹਾਨੂੰ ਬਹੁਤ ਕੁਛ ਪਤਾ ਐਜੂਕੇਸ਼ਨ ਬਾਰੇ - ਓਕੇ ਜੀ ਵਾਹਿ ਜੁਰ ਸਤਿ ਸ਼੍ਰੀ ਅਕਾਲ-